ਐਕਾਲ ਜੀ।
ਹਾਂਜੀ ਸਾ ਸ਼੍ਰੀ ਕਾਲ ਜੀ ਹੋਰ ਕਿਵੇਂ ਵਦੀਆ ਜੀ ਵਦੀਆ ਤੁਸੀਂ ਸੁਣਾਓ?
ਵਦੀਆ ਵਦੀਆ ਜੀ ਹੋਰ ਦੱਸੋ?
ਹਾਂਜੀ।
ਨਈ ਬਸ ਮੈਂ ਬੈਠਾ ਸੀ ਮੈਂ ਕਿਆ ਚਲੋ ਤੁਆਨੂੰ ਕੋੱਲ ਮਿਲਾ ਲੈਨੇ ਆ ਓ ਥੋੜ੍ਹਾ ਬੋਤਾ ਡਿਸਸੀਪਲਿਨ ਦੇ ਵਗੈਰਾ ਪੁੱਛਣਾ ਵੀ ਸੀ ਨਾ।
ਕਿਉਂਕਿ ਮੈਂ ਮਤਲਬ ਆਰਮੀ ਹਾਂਜੀ ਮੈਂ ਨਾ ਥੋੜ੍ਹਾ ਓ ਆਰਮੀ ਮਤਲਬ ਆਰਮੀ ਚ ਜਾਨਾ ਸੀ ਤੇ ਓਦਾ ਡਿਸਪਲਿਨ ਨੇ ਮਤਲਬ ਮਤਲਬ ਕੈ ਰੇ ਸੀ ਮਤਲਬ ਡਿਸਪਲਿਨ ਬੋਤ ਜ਼ਰੂਰੀ ਹੁੰਦਾ ਨਾ ਆਰਮੀ ਦੀ ਟ੍ਰਨਿੰਗ ਵਾਸਤੇ।
ਹਾਂਜੀ, ਹਾਂਜੀ, ਹਾਂਜੀ ਆਰਮੀ ਦੀ ਟ੍ਰੇਨਿੰਗ ਚਾਏ ਵੈਸੇ ਤਾਂ ਦੇਖੋ ਲਾਈਫ ਚ ਤੁਸੀਂ ਕਿੱਥੇ ਵੀ ਜਾਣਾ ਐਗਾ ਕੇੜੀ ਵੀ ਟ੍ਰੇਨਿੰਗ ਕਰਨੀ ਐਗੀ ਆ ਜੋਬ ਕਰਨੀ ਐਗੀ ਆ ਬਿਜ਼ਨਸ ਕਰਨਾ ਐਗਾ। ਡਿਸਪਲਿਨ ਤੋਂ ਦੇਖੋ ਲਾਈਫ ਚ ਚਾਈਦਾ ਈ ਚਾਈਦਾ ਨਾ ਸਾਨੂੰ।
ਹਾਂਜੀ-ਹਾਂਜੀ ਓਈ ਤਾਂ ਮਤਲਬ ਦੇ ਕੋ ਕਿਸੀੇ ਵੀ ਫੀਲਡ ਮੇ ਜਾਨਾ ਐ ਫੀਲਡ ਚ ਜਾਨਾ ਐ। ਮੰਨ ਲਓ ਹੁਣ ਮ ਮਤਲਬ ਮੈਂ ਜਿਵੇਂ ਜਿਮ ਵੀ ਕਰਦਾ ਨਾ ਮਤਲਬ ਜਿੰਮ ਦੇ ਮਤਲਬ ਅਗਰ ਡਿਸਪਲਿਨ ਕੰਸਿਸਟੈਂਸੀ ਪਲਸ ਡਿਸਿਪਲਨ ਚ ਜਿੰਮ ਕਰਾਂਗਾ ਅਤੇ ਓਦੇ ਵੀ ਅਲਗ ਬੈਨੀਫਿਟਸ ਮਿਲਣਗੇ।
ਹਾਂ ਓ ਤੇ ਹੈਗਾ ਦੇਖੋ ਡਿਸਪਲਨ ਤੇ ਲਾਈਫ ਚ ਮਤਲਬ ਸਾਡਾ ਇੱਕ ਪੈਲਾਂ ਕੈ ਸਕਦੇ ਓ ਤੁਸੀਂ ਕਿ ਪੈਲਾ ਰੂਲ ਈ ਹੈਗਾ ਕਿਉਂ ਕਿ ਬਿਨਾਂ ਡਿਸਿਪਲਿਨ ਦੇ ਤੇ ਅਸੀਂ ਕੋਈ ਵੀ ਕੰਮ ਨੀ ਕਰ ਸਕਦੇ ਨਾ ਬਿਨਾਂ ਵਿਦਾਊਟ ਡਿਸਪਲਿਨ ਜਿਵੇਂ ਤੁਸੀਂ ਕੈ ਰੇ ਓ ਮੈਂ ਆਰਮੀ ਚ ਜਾਨਾ ਆਰਮੀ ਚ ਜਾਨੇ ਵਾਸਤੇ ਮਤਲਬ ਟ੍ਰੇਨਿੰਗ ਵਾਸ ਤੇ ਤੁਆਨੂੰ ਸਵੇਰੇ ਉੱਠਣਾ ਜਲਦੀ ਸਾਰੀ ਚੀਜ਼ੇ ਕੰਮ ਓ ਜੇੜਾ ਵੀ ਡਿਸਪਲਿਨ ਮੇਨਟੇਨ ਕਰਨਾ ਬੋਡੀ ਨੂੰ ਸਾਰੀ ਚੀਜ਼ ਦਾ ਮਤਲਬ ਪ੍ਰੋਸੈਸ ਹੋਏਗਾ ਜੇੜਾ ਵੀ
ਬਿਲਕੁਲ ਜ਼ਰੁਰ। ਹਾਂਜੀ-ਹਾਂਜੀ ਹੁਨ ਮਤਲਬ ਹਰ ਟ੍ਰੇਨਿੰਗ ਵਗੈਰਾ ਮੰਨ ਲਓ ਕੋਈ ਪੁਲਿਸ ਦੀ ਹੋਗੀ ਕੋਈ ਨੇਵੀ ਫੋਰਸ ਦੀ ਹੋਗੀ। ਮਤਲਬ ਡਿਸਿਪਲਿਨ ਕਾਫੀ ਜ਼ਰੂਰੀ ਹੈਗਾ ਨਾ ਮਤਲਬ ਅਗਰ ਕੰਸਿਸਟੈਂਸੀ ਪਲੱਸ ਡਿਸਪਲਿਨ ਵਰਕ ਕਰਾਂਗੇ ਤਾਂ ਈ ਆਪਾਂ ਸਕਸੈਸ ਹੋ ਚੱਕਾ ਹੋ ਪਾਵਾਂਗੇ ਓਨਾਂ ਚ
ਹੈਲੋ।
ਹਾਂਜੀ, ਹਾਂਜੀ, ਹਾਂਜੀ, ਆਵਾਜ਼ ਆ ਰਹੀ ਹੈ।
ਹਾਂ, ਹਾਂਜੀ।
ਹਾਂ, ਹਾਂ, ਉਹੀ ਮੈਂ ਕਹਿ ਰਹੀ ਹਾਂ, ਦੇਖੋ, ਅਹ ਮਤਲਬ। ਛੋਟਾ ਬੱਚਾ ਵੀ ਹੋਏਗਾ, ਤੁਸੀਂ ਉਹ, ਉਹਨੂੰ ਕਹੋਗੇ ਕਿ। ਸਵੇਰੇ ਛੇ ਵਜੇ ਉੱਠਣਾ ਏ ਤੂੰ, ਫਿਰ ਤੁਸੀਂ ਨਾ ਧੋ ਕੇ ਬਹਿ ਕੇ ਤੁਸੀਂ। ਯੋਗਾ ਕਰੋ, ਚਾਹੇ ਕੋਈ ਵੀ ਕਰੋ, ਫਿਰ ਬੱਚੇ ਨੂੰ ਪੜ੍ਹਾਉਣ ਬੈਠੋ, ਮਤਲਬ ਤੁਸੀਂ ਅਗਰ ਡਿਸਿਪਲਿਨ ਨਾਲ ਉਹਦਾ ਰੂਲ। ਰੈਗੂਲੇਸ਼ਨ ਸਾਰੇ, ਅਗਰ ਸਾਰੀ ਚੀਜ਼ ਬਣਾਈ ਹੋਏਗੀ ਤੇ ਉਹ ਬੰਦਾ, ਬੱਚਾ ਨਾ, ਮਤਲਬ। ਪੂਰਾ ਵਰਕ ਜਿਹੜਾ ਕਰੇਗਾ ਨਾ, ਉਹ ਪ੍ਰੋਸੈਸ ਨਾਲ ਕਰੇਗਾ, ਨਾਲ। ਉਹਦਾ ਜਿਹੜਾ ਡਸਿਪਲੀਨ ਹੋਏਗਾ, ਉਹ ਮਤਲਬ, ਮਨਟੇਨ ਰੱਖੇਗਾ ਤੇ ਬੱਚਾ ਨਾ ਤੰਦਰੁਸਤ ਰਹਿੰਦਾ।
ਹਾਂਜੀ, ਹਾਂਜੀ, ਉਹ ਮਤਲਬ ਆਪਣਾ ਨਾ, ਫਿਰ ਉਹਦੀ ਗਰੋਥ ਹੀ ਮਤਲਬ, ਵਧੀਆ ਹੁੰਦੀ ਹੈ। ਮੰਨ ਲਓ, ਅੱਜ ਹੁਣ, ਅੱਜ ਕੱਲ੍ਹ ਦਾ ਦੇਖ ਲੋ। ਮਤਲਬ ਹੁਣ ਅੱਜ ਕੱਲ ਦਾ ਐਸਾ ਟਾਈਮ ਹੈ, ਮਤਲਬ ਮੰਨ ਲਓ, ਮੈਂ ਵੀ ਹੋ ਗਿਆ ਬੇਸ਼ੱਕ, ਮੈਂ ਵੀ ਜਿੰਮ ਜਾਣਾ ਹੁੰਦੈ ਨਾ। ਤੇ ਮੈਨੂੰ ਵੀ ਕਿਸੇ ਟਾਈਮ ਮਤਲਬ, ਆਲਸ ਵਗੈਰਾ ਜਿਹਾ ਆ ਜਾਂਦਾ ਹੈ ਲੇਜੀਨੈਸ ਜੀ। ਮੰਨ ਲੋ, ਉਹ ਮਤਲਬ ਫਿਰ ਉਹ ਨਾ, ਉਹ ਡਿਸਿਪਲਿਨ ਥੋੜਾ ਮਤਲਬ, ਟੁੱਟ। ਟੁੱਟਣ ਜਾ ਲੱਗਦੈ ਪਰ ਆਪਣਾ ਇੱਕ ਮੋਟਿਵ ਹੈਗਾ ਬਈ ਜਿਮ ਜਾਣਾ ਹੀ ਜਾਣਾ ਇਸੇ ਟਾਈਮ। ਕਿਉਂਕਿ ਡਿਸਿਪਲੀਨ, ਡਿਸਿਪਲਿਨ ਮੇਨਟੇਨ ਕਰਨਾ ਨਾ ਆਪਣਾ ਬੋਡੀ ਦਾ।
ਬਹੁਤ ਜ਼ਰੂਰੀ ਹੈਗਾ, ਕਿਉਂਕਿ ਬਿਨਾਂ ਡਿਸਪਲਿਨ ਦੇ ਦੇਖੋ, ਤੁਸੀਂ ਕੁਛ। ਕਰ ਹੀ ਨਹੀਂ ਸਕਦੇ, ਅਗਰ ਤੁਸੀਂ ਸੋਚੋ ਕਿ, ਮੈਂ। ਅੱਜ ਜਿੰਮ ਨਹੀਂ ਜਾਂਦਾ, ਕੱਲ ਜਿੰਮ ਨਹੀਂ ਜਾਂਦਾ, ਪਰਸੋਂ ਜਿੰਮ ਨਹੀਂ ਜਾਂਦਾ। ਤੁਸੀਂ ਤਿੰਨ ਦਿਨ ਜਿਮ ਨੀ ਜਾਓਗੇ ਤੇ ਚੌਥੇ ਦਿਨ ਤੁਹਾਡਾ ਜਾਣ ਦਾ ਹੀ ਨਹੀ ਮਨ ਕਰੇਗਾ, ਅਗਰ ਕਿ ਅੱਜ ਮੇਰਾ ਮਨ ਨਹੀਂ ਹੈਗਾ, ਪਰ ਤੁਸੀਂ ਆਪਣੇ ਮਨ ਨੂੰ ਮਾਰ ਕੇ ਕਿਹਾ, ਕਿ ਨਹੀਂ, ਜਾ। ਮੈ ਤੇ ਜਾਨੈ, ਡਸੀਪਲਿਨ ਹੈਗਾ ਮੇਰਾ ਲਾਈਫ ਦਾ। ਅਗਰ ਤੁਸੀਂ ਅੱਜ ਚਲੇ ਗਏ ਨਾ, ਤਾਂ ਤੁਹਾਨੂੰ ਕੱਲ ਵੀ ਕੋਈ ਦਿੱਕਤ ਨਹੀਂ ਆਣੀ।
ਬਿਲਕੁਲ ਜੀ, ਬਿਲਕੁਲ, ਓਹੀ, ਉਹੀ ਮਤਲਬ, ਮਤਲਬ, ਕਿਸੇ ਵੀ ਚੀਜ਼ ਚ ਸਕਸੈਸਫੁਲ ਬਣਨੈ। ਮੰਨ ਲਓ, ਹੁਣ ਕਈ ਮਤਲਬ, ਆਪਣਾ। ਜੋਬ ਵਗੈਰਾ ਵਿੱਚ ਇੰਟਰ, ਮਤਲਬ ਜੋਬ ਵਗੈਰਾ, ਨੌਕਰੀ ਵਗੈਰਾ। ਲੈਣੀ ਹੁੰਦੀ ਕਿਸੇ ਨੇ, ਅਗਰ ਉਹ ਕੰਸਿਸਟੈਂਸੀ ਨਾਲ ਆਪਣਾ ਵਰਕ। ਕਰਦਾ ਰਹੇ, ਆਪਣੇ ਸਕਿੱਲ ਅਪਗ੍ਰੇਡ ਕਰਦਾ ਰਹੇਗਾ, ਡਸਿਪਲੀਨ ਪਲੱਸ ਆਪਣਾ ਕੰਸਿਸਟੇਂਸੀ। ਜੇਕਰ ਉਹ ਡਿਸਿਪਲਿਨ ਚ ਰਹੇਗਾ ਈ ਨੀ, ਆਪਣੇ ਰੂਲ ਰੈਗੂਲੇਸ਼ਨ ਫੋਲੋ ਕਰੇਗਾ ਮਤਲਬ ਮੈਂ ਉਸੀ ਟਾਈਮ ਉੱਠ ਕੇ। ਪੜ੍ਹਾਈ ਕਰਨੀ ਹੈ, ਇੰਨੇ ਘੰਟੇ ਪੜ੍ਹਾਈ ਕਰਨੀ ਹੈ। ਫੇਰ ਤੇ ਉਹਦਾ ਮਤਲਬ, ਕੁਛ ਬਣ ਹੀ ਨੀ ਪਾਏਗਾ ਨਾ ਆਪਣੀ ਲਾਈਫ ਚ ਉਹ।
ਹਾਂ ਉਹ ਤਾਂ ਹੈਗਾ ਹੀ, ਕਿਉਂਕਿ ਦੇਖੋ, ਇੱਕ, ਚਾਹੇ ਬੱਚਾ ਹੋਏ। ਚਾਹੇ ਬੂੜਾ ਹੋਏ, ਚਾਹੇ ਜਵਾਨ ਹੋਏ, ਡਿਸਪਲਿਨ ਬਿਨਾਂ ਤੇ ਕੋਈ। ਦੀ ਲਾਈਫ ਨਹੀ ਹੈਗੀ, ਅਗਰ ਬੱਚੇ ਦੇਖੋ ਛੋਟਾ ਬੱਚਾ, ਅਗਰ ਜਿਵੇਂ ਟੀਨ ਏਜਰ ਬੱਚੇ ਹੁੰਦੇ ਹੈਗੇ। ਸਕੂਲ ਜਾਂਦੇ ਹੈਗੇ, ਸਵੇਰੇ ਛੇਤੀ, ਜਲਦੀ ਉੱਠਣਾ ਹੈਗਾ। ਫਿਰ ਉਹਦੇ ਬਾਅਦ ਤਿਆਰ ਹੋ ਕੇ ਸਕੂਲ ਜਾਣਾ, ਫਿਰ ਆ ਕੇ ਸਟੱਡੀ ਕਰਨੀ, ਟਿਊਸ਼ਨ ਜਾਣੀ, ਜਿਵੇਂ ਜਿਹੜਾ ਵੀ ਰੁਟ। ਟੀਨ ਬਣਿਆ ਹੁੰਦੈ, ਸ਼ਾਮ ਨੂੰ ਫਿਰ ਖੇਲਣ ਜਾਣਾ। ਅਗਰ ਬੱਚਾ ਦੋ ਦਿਨ ਇਹ ਵਾਲਾ ਡਿਸਪਲਿਨ ਨਾ ਫੋਲੋ ਕਰੇ ਨਾ, ਤੀਜੇ ਦਿਨ ਬੱਚੇ ਨੂੰ ਬੜਾ ਆਲਸ ਆਣ ਲੱਗ ਜਾਂਦੈ।
ਹਾਂਜੀ, ਉਹੀ ਮਤਲਬ, ਮੇਰਾ ਨਾ ਇੱਕ, ਕਜ਼ਨ ਬ੍ਰਦਰ ਹੈਗਾ, ਉਹ ਆਪਣਾ ਮਤਲਬ। ਕ੍ਰਿਕਟ ਵਗੈਰਾ ਮਤਲਬ, ਇੰਟਰਨੈਸ਼ਨ, ਨੈਸ਼ਨਲ ਵਗੈਰਾ ਖੇਡਿਆ ਦਾ। ਉਹ ਕੋਚਿੰਗ ਵਗੈਰਾ ਅਕੈਡਮੀ ਤੋਂ ਕਰਦੈ, ਮਤਲਬ ਉਹਦਾ ਇਹੀ ਰੂਲ ਰੈਗੂਲੇਸ਼ਨ ਹੈ ਕਿ ਉਹਨੇ। ਸ਼ਾਮੀ ਮਤਲਬ, ਚਾਰ ਤੋਂ ਜਾਣਾ ਹੁੰਦੈ, ਰਾਤੀ ਮੇਰੇ ਖਿਆਲ ਸੱਤ ਵਜੇ ਕੋਲ ਆਉਂਦਾ, ਸ਼ਾਮ ਦੇ ਕੋਲ। ਔਰ ਮਤਲਬ, ਉਹਦੇ ਚ ਇੰਨੀ। ਡਿਸਿਪਲਿਨ ਇੰਨੀ ਰੈਗੂਲੇਸ਼ਨ ਹੈਗੀ ਹੈ ਨਾ, ਰੂਲ ਰੈਗੂਲੇਸ਼ਨ ਫੋਲੋ ਜਿਹਦੇ ਨਾਲ ਉਹ ਬੰਦਾ, ਹੁਣ ਨੈਸ਼ਨਲ ਖੇਲ ਰਿਹਾ, ਉਹ ਮਤਲਬ ਛੋਟਾ ਕਜ਼ਨ ਬ੍ਰਦਰ ਹੈ।
ਅੱਛਾ, ਅੱਛਾ!
ਹਾਂਜੀ, ਹਾਂਜੀ! ਔਰ ਬੋਲਰ ਹੈਗਾ ਵੈਸੇ ਉਹ, ਮਤਲਬ ਪਹਿਲੇ ਤੇ ਜਾਂਦੇ ਨਾਲ ਪੂਰੇ ਹੀ ਕੋਚ ਹੈਗਾ, ਹੈ ਉਹ ਜਿਹੜਾ ਪਹਿਲੇ ਜਾਂਦੇ ਨਾਲ, ਪੰਜ ਰਾਊਂਡ ਲਗਾਉਂਦਾ ਗਰਾਉਂਡ ਦੇ, ਹੋਰ ਉਹਦੇ ਕੋਈ ਮਤਲਬ ਇਹ ਨੀ ਹੈ ਮਤਲਬ, ਫਾਲਤੂ ਬੋਲ ਲੈਂਦੇ ਆ, ਅੱਜ ਕੱਲ ਬਦਤਮੀਜੀ ਬੋਤ ਕਰਦੇ ਨਾ ਲੋਕ
ਹਾਂਜੀ, ਹਾਂਜੀ, ਹਾਂਜੀ, ਹਾਂਜੀ।
ਕੋਈ ਵੀ ਬਦਤਮੀਜ਼ੀ ਕਰਦਾ, ਉਹਨੂੰ ਬਾਹਰ ਕੱਢ ਦਿੰਦਾ ਉਹ, ਡਿਸਪਲਿਨ ਪੂਰਾ ਮੇਨਟੇਨ ਕੀਤਾ ਉਹ ਕੋਚ ਨੇ।
ਅੱਛਾ!
ਤਾਂ ਹੀ ਮਤਲਬ, ਅਕੈਡਮੀ ਵੀ ਤਾਂ ਹੀ ਉੱਪਰ ਹੈਗੀ ਉਹਦੀ।
ਹਾਂ ਉਹ ਤੇ ਹੈਗਾ ਹੀ, ਵਹੀ ਉਹੀ ਤੇ ਗੱਲ ਹੈਗੀ ਦੇਖੋ ਤੁਸੀਂ ਜਿੱਥੇ ਜਾਂਦੇ ਹੋ ਉੱਥੇ ਵੀ ਸਰ ਤੁਹਾਡੇ ਡਸੀ ਪੀਣ ਵਾਲੇ ਹੈਗੇ, ਤੇ ਇਹ ਵੀ ਇਹ ਵੀ ਡਜ਼ਨ, ਇਹ ਵੀ ਮੈਟਰ ਕਰਦਾ ਹੈ ਨਾ। ਕਿਉਂਕਿ ਤੁਹਾਨੂੰ ਅਗਰ, ਕੋਈ ਸਾਹਮਣੇ ਵਾਲਾ ਬੰਦਾ ਕਹੇਗਾ ਕਿ ਨਹੀਂ ਤੁਸੀਂ ਸੱਤ ਵਜੇ ਇਹ ਚੀਜ਼ ਕਰਨੀ ਹੈਗੀ ਤੁਹਾਨੂੰ ਵੀ ਡਰ ਹੋਏਗਾ ਕਿ ਨਹੀਂ ਉਹ ਬੰਦੇ ਨੇ ਮੈਨੂੰ ਬੋਲਿਆ, ਕਿ ਤੁਸੀਂ, ਮਤਲਬ ਨਾ ਤੇ ਨਾ ਹਨਾ
ਹਾਂਜੀ-ਹਾਂਜੀ।
ਕਿਉਂਕਿ ਉਹ ਥੋੜਾ ਐਕਸਪੀਰੀਅੰਸ ਹੈਗਾ ਨਾ, ਐਕਸਪੀਰੀਅਸ ਜਿਹੜੇ, ਐਕਸਪੀਰੀਅੰਸ ਪਲੇਅਰ ਹੁੰਦੇ ਜਿਹੜੇ ਮੰਨ ਲਓ ਅਕੈਡਮੀਜ਼ ਵਗੈਰਾ ਹੁੰਦੇ ਨਾ, ਕੋਚ ਵਗੈਰਾ, ਉਹਨਾਂ ਨੂੰ ਐਕਸਪੀਰੀਅੰਸ ਹੁੰਦਾ ਸਿਟੀਜ ਉਸੀ ਚੀਜ਼ ਦਾ, ਉਹਨਾਂ ਨੇ ਕਿਉਂਕਿ ਉਹ ਚੀਜ਼ਹੰਢਾਈ ਹੁੰਦੀ, ਡਿਸਪਲਿਨ ਵਗੈਰਾ ਅਪਣਾ, ਕੰਸਿਸਟੈਂਸੀ ਵਗੈਰਾ ਉਹ ਤਾਂ ਹੀ ਮਤਲਬ, ਇੰਨਾ ਟ੍ਰੇਡ ਹੋ ਚੁੱਕਿਆ ਹੁਣ ਤੱਕ ਉਹ, ਕਿਉਂਕਿ ਉਹ ਡਪ ਵਗੈਰਾ ਪੂਰਾ ਰੂਲ ਰੈਗੂਲੇਸ਼ਨ ਫੋਲੋ ਕਰਦਾ ਨਾ, ਮਤਲਬ ਮੈਂ ਇਹ ਸੋਚ ਜਿਹੜਾ ਕਿ ਬਈ, ਫੌਜ ਵਿਚ ਵੀ ਵੈਸੇ ਮਤਲਬ ਕਿਸੀ ਵੀ ਕਰੀਅਰ ਚ, ਆਪਣੀ ਲਾਈਫ ਸੈੱਟ ਕਰਨੀ ਹੈ। ਸਾਨੂੰ ਡਿਸਸੀਪਲਿਨ ਬਹੁਤ
ਨਹੀਂ-ਨਹੀਂ-ਨਹੀਂ-ਨਹੀਂ, ਜਿਵੇਂ ਤੁਸੀਂ ਅਗਰ, ਤੁਸੀਂ ਦੋ ਮਹੀਨੇ ਬਾਅਦ ਅਗਰ ਟ੍ਰੇਨਿੰਗ ਵਾਤੇ ਤੇ ਜਾਣਾ ਹੈ, ਤੁਸੀਂ ਜੇ ਵੀ ਸੋਚ ਰਹੇ ਹੋ, ਪਰ ਤੁਹਾਨੂੰ ਮਤਲਬ, ਆਪਣੇ ਮਾਇੰਡ ਨੂੰ ਹੁਣੇ ਹੀ ਸੈੱਟ ਕਰਨਾ ਪਏਗਾ ਕਿ ਮੈਂ ਡਿਸਿਪਲਿਨ ਚ ਹੁਣੇ ਹੀ ਆ ਜਾਂਦੀ ਹਾਂ। ਮਤਲਬ ਕਿ ਹੁਣੇ ਆ ਕੇ, ਮਤਲਬ ਜਿਵੇਂ ਤੁਸੀਂ ਅਗਰ ਚਾਹੁੰਦੇ ਹੋ ਕਿ ਮੈਂ ਸਵੇਰੇ ਪੰਜ ਵਜੇ ਉੱਠਾਂ, ਵਰਕ ਆਊਟ ਕਰਾਂ, ਮਤਲਬ ਡਾਇਟ ਚ ਕੰਟਰੋਲ, ਸਾਰੀ ਚੀਜ਼ਾਂ ਚ ਕੰਟਰੋਲ ਕਰਨਾ ਪਏਗਾ ਨਾ
ਉਹੀ, ਬਹੁਤ ਮੁਸ਼ਕਿਲ ਹੈ ਨਾ ਅੱਜ ਕੱਲ੍ਹ ਦਾ ਡਿਸਿਪਲਿਨ ਜਿਹੜਾ, ਕਿਉਂਕਿ ਮੰਨ ਲਓ ਹੁਣ ਮੈਂ ਥੋੜਾ ਜਿਹਾ ਫੋਨ ਚਲਾ ਲਿਆ ਮੰਨਲੋ, ਮੇਰਾ ਮਨ ਨਹੀਂ ਕੀਤਾ ਕਿ ਬਈ ਅੱਜ ਯਾਰ, ਆਲਸ ਜਾ ਰਿਹਾ, ਥੋੜਾ ਫੋਨ ਚਲਾ ਲੈਂਦਾ, ਥੋੜ੍ਹਾ ਸੋ ਲੈਂਦਾ ਮਤਲਬ ਟਾਈਮ ਮੇਰਾ ਅਗਰ ਜਿੰਮ, ਮਤਲਬ ਕਿਸੇ ਵੀ ਚੀਜ਼ ਦਾ,, ਰਨਿੰਗ ਸਵੇਰ ਦਾ ਲਾ ਲੋ ਮੰਨ ਲਓ ਹੁਣ ਮੈਂ ਸਵੇਰੇ ਰਨਿੰਗ ਜਾ ਰਿਹਾ ਹੋਵਾਂ, ਚਾਰ ਪੰਜ ਦਿਨ ਗਿਆ, ਛੇਵੇਂ ਦਿਨ ਮੈਂ ਨਹੀਂ ਗਿਆ ਮੈਨੂੰ ਆਲਸ ਆ ਗਿਆ, ਤੇ ਮੈਂ ਸੱਤਵੇਂ ਦਿਨ ਵੀ ਨੀ ਗਿਆ, ਫੇਿਰ ਮੈਂ ਉਹੀ ਜਾ ਨੀ ਪਾਵਾਂਗਾ ਤੁਹਾਡੀ ਵਾਲੀ ਗੱਲ, ਸਵੇਰੇ ਉਹ, ਹਾਂਜੀ-ਹਾਂਜੀ! ਉਹੀ ਬੰਦੇ ਕੋਲ ਹਾਂਜੀ-ਹਾਂਜੀ।
ਕਿਉਂਕਿ, ਇੱਕ ਮੈਂ, ਇੰਸਟਾਗ੍ਰਾਮ ਚ ਮਤਲਬ ਰੀਲ ਦੇਖ ਦੇਖੀ ਸੀ, ਇੰਸਟਾਗ੍ਰਾਮ ਚ ਰੀਲ ਦੇਖੀ ਸੀ ਕਿ ਮਤਲਬ ਇੱਕ ਬੰਦਾ, ਜਿਹੜਾ ਡਰੱਗ ਲੈਂਦਾ ਸੀ, ਮਤਲਬ ਡਰਗ, ਜਿਹੜੀ ਸਿਗਰੇਟ ਹੋ ਗਿਆ ਮਤਲਬ ਜਿਵੇਂ ਨਸ਼ਾ ਟਾਈਪ ਹੋ ਗਿਆ, ਤੇ ਉਹ ਬੰਦੇ ਨੇ, ਮਤਲਬ ਕੀਤਾ ਚੈਲੇਂਜ ਆਪਣੇ ਆਪ ਨੂੰ ਕਿ ਮੈਂ ਮਤਲਬ ਛੋੜਨਾ ਚਾਹੁੰਦਾ ਤੇ ਉਹਨੇ ਕੀ ਕੀਤਾ ਉਹਨੇ ਤਿੰਨ ਤਿੰਨ ਦੀ ਥਰਟੀ ਡੇ ਦੀ ਆਪਣੀ ਸਟੋਰੀ ਪਾਈ ਹੈਗੀ ਮੈਂ ਵੇਖ ਰਹੀ ਸੀ ਉਹਦੀ ਸਟੋਰੀ ਚ ਕਿ ਉਹਦੇ ਵਿੱਚ ਉਹਨੇ ਨਾ ਆਪਣਾ ਡਿਸਿਪਲਿਨ ਦਿਖਾਇਆ ਹੈ ਕਿ ਮਤਲਬ ਸੱਤ ਦਿਨ ਹੋ ਗਏ, ਅੱਠ ਦਿਨ ਹੋ ਗਏ। ਬੰਦੇ ਦਾ ਮਤਲਬ ਦਿਲ ਤੜਫ ਰਿਹਾ ਉਹਦਾ ਕਿ ਮੈਨੂੰ ਮੈਂ ਸਮੋਕਿੰ ਕਿੰਗ ਕਰਾਂ, ਮੈ ਡਰਿੰਕਿੰਗ ਕਰਾਂ ਪਰ ਜਦ ਉਹਨੇ ਠਾਣ ਲਿੱਤੀ ਤੇ ਮਤਲਬ ਹੁਨ ਆਪਣਾ ਡਿਸਿਪਲਿਨ ਮਤਲਬ ਪੂਰਾ ਜਿਵੇਂ ਜੋ ਮਰਜ਼ੀ ਹੋ ਜਾਏ ਉਹਨੇ ਕਿਹਾ ਮੈਂ ਨਹੀਂ ਕਰਨਾ ਤੇ ਨਹੀਂ ਕਰਨਾ ਮਤਲਬ ਪੂਰੇ ਤ ਡੇ ਦਾ ਮੈਂ ਉਹਦਾ ਚੈਲੇਂਜ ਦੇਖਿਆ ਤੇ ਮਤਲਬ ਉਹ ਹਾਂ ਗੋਲ ਬਣਾਇਆ ਉਹਨੇ ਕਿ ਮਤਲਬ ਜਦ ਉਹਨੂੰ ਲੱਗਿਆ ਨਾ ਕਿ ਮੈਨੂੰ ਇਰੀਟੇਸ਼ਨ ਹੋ ਰਹੀ ਹੈ ਮੈਨੂੰ ਡਿਮਾਂਡ ਹੋ ਰਹੀ ਹੈ ਉਸ ਚੀਜ਼ ਦੀ ਮੈਨੂੰ ਕਹਿ ਰਿਹਾ ਸਮੋਕਿੰਗ ਮਤਲਬ ਮਾਈਂਡ ਵੀ ਸਾਨੂੰ ਸਿਗਨਲ ਦਿੰਦਾ ਹੈ ਨਾ ਅਗਰ ਤੁਸੀਂ ਕਸੀ ਕਦੀ ਦੇਖਿਆ ਹੋਏ ਨਾ ਕਿ ਤੁਸੀਂ ਦੋ ਦਿਨ ਸਵੇਰੇ ਪੰਜ ਵਜੇ ਉੱਠੋਗੇ ਨਾ ਤੀਜੇ ਦਿਨ ਨਾ ਤੁਹਾਡਾ ਮਾਈੰਡ ਆਪਣੇ ਆਪ ਤੁਹਾਨੂੰ ਸਿਗਨਲ ਦੇਗਾ।
ਬਿਲਕੁਲ-ਬਿਲਕੁਲ ਆਪਣੇ ਆਪ ਮਤਲਬ ਨੀਂਦ ਓਡ ਜੇਗੀ ਬੰਦੇ ਦੀ।
ਹਾਂ ਆਪਣੇ ਆਪ ਹੀ ਤੁਸੀਂ ਸਾ ਸੱਤ ਦਿਨ ਬਿਨਾਂ ਸੱਤ ਦਿਨ ਦਾ ਅਲਾਰਮ ਲਗਾਓ ਪੰਜ ਵਜੇ ਦਾ ਛਟੇ ਦਿਨ ਤੁਸੀ ਆ ਪਣੇ ਆਪ ਹੀ ਦੇਖਣਾ ਤੁਹਾਡੀ ਪੰਜ ਵਜੇ ਨੀਂਦ ਭੁੱਲ ਜਾਣੀ ਹੈਗੀ। ਇਹ ਇਫੈਕਟ ਹੈਗਾ ਰਾਈਲ ਰੀਅਲ ਲਾਈਫ ਦਾ।
ਬਿਲਕੁਲ ਬੁ ਉਹ ਨਾ ਮਾਇੰਡ ਸੈਟ ਹੋ ਜਾਂਦਾ ਨਾ ਏਮ ਤੇ ਡੀਸੀਪਲੀਨ ਤੇ।
ਹਾਂ ਕਿਉਂਕਿ ਦੇਖੋ ਸਾਡੇ ਜਿਹੜੇ ਬੜੇ ਬੂੜੇ ਹੈਗੇ ਕਦੀ ਤੁਸੀਂ ਨੋਟਿਸ ਕੀਤਾ ਹੋਏਗਾ ਤੁਹਾਡੇ ਦਾਦਾ ਦਾਦੀ ਹੈ ਉਹਨਾਂ ਨੂੰ ਕਦੀ ਅਲਾਰਮ ਦੀ ਲੋੜ ਹੀ ਨਹੀਂ ਪਈ।
ਜੀ ਬਿਲਕੁਲ-ਬਿਲਕੁਲ ਉਹ ਆਪੇ ਸਵੇਰੇ ਸਾਢੇ ਚਾਰ ਕੁ ਪੰਜ ਵਜੇ ਉੱਠ ਜਾਂਦੇ ਨੇ।
ਹਾਂ ਕਦੇ ਪਹਿਲੇ ਕਿਹੜੇ ਅਲਾਰਮ ਹੁੰਦੇ ਸੀ। ਪਹਿਲੇ ਕਿਹੜੇ ਮੋਬਾਈਲ ਵੱਜਦੇ ਸੀ ਕਿ ਕੁੱਛ ਹੁੰਦਾ ਸੀ। ਉਹ ਆਪਣੇ ਆਪ ਹੀ ਸਵੇਰਾ ਹੋਇਆ ਚੱਲ ਬਈ ਸਵੇਰਾ ਹੋ ਗਿਆ ਚਲੋ ਉਠੋ ਡਿਸਿਪਲਿਨ ਨਾਲ ਉਹਨਾਂ ਨਾਲ ਸਵੇਰੇ ਰਾਤੀ ਨੌ ਵਜੇ ਸੋ ਜਾਣਾ ਸਵਰੇ ਪੰਜ ਵਜੇ ਓਹਨਾ ਦੀ ਨੀਂਦ ਖੁੱਲ ਜਾਨੀ ਹੈਗੀ ਅਪ
ਬਿਲਕੁਲ-ਬਿਲਕੁਲ ਉਹੀ ਤੇ ਅੱਜ ਕੱਲ ਦੇ ਬੱਚੇ ਜਿਹੜੇ ਮੰਨ ਲਓ ਕੋਈ ਵੀ ਹੋ ਗਿਆ ਮੰਨ ਲਓ ਮੈਂ ਵੀ ਹੋਗਿਆ। ਮਤਲਬ ਅੱਜ ਕੱਲ੍ਹ ਦੇ ਬੰਦੇ ਨੂੰ ਬਾਰਾਂ-ਬਾਰਾਂ ਕੁ ਵਜੇ ਪਹਿਲੇ ਤੋਂ ਨੀਂਦ ਆਉਂਦੀ ਨੀ ਹੈਗੀ ਫੋਨ ਫੜ ਕੇ ਸੋਣਾ ਹੈ। ਆਦਤ ਬਣ ਗਈ ਨਾ ਅੱਜ ਕੱਲ੍ਹ ਤੇ ਮਤਲਬ
ਉਹ ਦੇਖੋ ਮੋਬਾਈਲ ਨਾਲ ਹਾ ਦਿਲ ਨਾਲ ਥੋੜ੍ਹਾ ਕਰੋਨਾ ਦਾ ਟਾਈਮ ਵੀ ਆ ਗਿਆ ਕਰੋਨਾ ਨਾਲ ਬੰਦੇ ਨਾਲ ਇੱਕ ਤੇ ਬੰਦਾ ਅੰਦਰ ਹੀ ਅੰਦਰ ਰਹਿਣ ਲੱਗਿਆ ਇਨਡੋਰ ਆਊਟਡੋਰ ਐਕਟੀਵਿਟੀ ਤੁਹਾਡੀ ਘੱਟ ਹੋ ਗਈ ਤੇ ਬੰਦੇ ਨੂੰ ਥੋੜ੍ਹਾ ਜਿਹਾ ਵੈਸੇ ਹੀ ਡੀਸੀ ਪਲਿਨ ਥੋੜ੍ਹਾ ਸਾ ਹੋ ਪਰ ਡਿਸਪਲਿਨ ਦੇ ਰੁਲ ਸਾਨੂੰ ਆਪਣੀ ਲਾਈਫ ਚ ਅਪਨਾਨੇ ਪਏਗੇ ਚਾਹੇ ਅਗ ਅਗਰ ਤੁਸੀਂ ਸੂਕਸੈਸਫੁਲ ਹੋਣਾ।
ਬਿਲਕੁਲ ਜੀ। ਬਿਲਕੁਲ ਸਕਸੈਸ ਇਜ਼ ਦਾ ਲਾਈਫ
ਹਾਂ ਅਗਰ ਤੁਸੀਂ ਸਕਸੈਸਫੁਲ ਹੋਣਾ ਤੇ ਤੁਹਾਨੂੰ ਮਤਲਬ ਆਪਣੀ ਲਾਈਫ ਡਿਸਪਲਨ ਦਾ ਅਪਣਾਣਾ ਹੀ ਪਏਗਾ ਕਿਉਂਕਿ ਬਿਨਾਂ ਡਿਸਪਲਿਨ ਦੇ ਕੋਈ ਲਾਈਫ ਚੱਲਣੀ ਨੀ ਹੈਗੀ।
ਹਾਂਜੀ-ਹਾਂਜੀ ਉਹਨ ਮਤਲਬ ਖ਼ਾਸ ਕਰਕੇ ਜਿਹੜੇ ਫੌਜ ਵਗੈਰਾ ਚਚ ਹੁੰਦੇ ਨਾ ਜਿਹੜੇ ਆਰਮੀ ਵਗੈਰਾ ਚ ਉਹਨਾਂ ਦਾ ਤਾ ਡਿਸਿਪਲਿਨ ਮੇਰੇ ਖਿਆਲ ਬੌਤ ਹਾਰਡ ਹੁੰਦਾ। ਉਹਨਾਂ ਨੂੰ ਮਤਲਬ ਇੰਨੀ ਦੌੜ ਮਾਰਨੀ ਇੰਨੇ ਟਾਈਮ ਤੇ ਉੱਠਣਾ ਹੀ ਉੱਠਣਾ। ਕਿਉਂਕਿ ਉਹਨਾਂ ਦੀ ਮਤਲਬ ਆਈਓ ਹੈਗਾ ਨਾ ਬੋਡੀ ਆਪਣੀ ਇੱਕ ਜਗ੍ਹਾ ਕੰਸਿਸਟੈਂਸ ਰਹਿੰਦੀ ਫੇਿਰ ਉਹਨਾਂ ਦੀ।
ਹਾਂ ਉਹ ਤੇ ਹੈਗਾ ਹੀ ਕਿਉਂਕਿ ਹੁਣ ਮੇਰਾ ਮਤਲਬ ਕਹਿ ਲੋ ਬਹਾਂਝਾ ਕਹਿ ਲਓ ਜਿਹੜਾ ਮਰਜ਼ੀ ਕਹਿ ਲਓ ਉਹ ਕ ਆਰਮੀ ਆਰਮੀ ਨੀ ਕਹੋਗੇ ਉਹਨੂੰ ਅਹ ਅਹ ਨੇਵ ਚ ਗਿਆ ਹੈਗਾ ਮਤਲਬ ਹੁਣ ਉਹ ਦੱਸਦਾ ਪਿਆ ਸੀਗਾ ਕਿ ਸਵੇਰੇ ਸਾਢੇ ਚਾਰ ਦਾ ਅਲਾਰਮ ਸਾਨੂੰ ਲਾਉਣਾ ਹੀ ਲਾਉਣਾ। ਅਗਰ ਅਸੀਂ ਪੰਜ ਤੋਂ ਇੱਕ ਮਿੰਟ ਵੀ ਲੇਟ ਹੋ ਗਏ ਨਾ ਸਾਨੂੰ ਉੱਥੇ ਡੰਡੇ ਪੈਂਦੇ ਹੈਗੇ।
ਹਾਂਜੀ ਹਾਂਜੀ ਉਓਹੀ ਤੇ ਖਾਸ ਕਰ ਜਿਹੜੇ ਮੰਨ ਲਓ ਆਈ ਯੂ ਵਗੈਰਾ ਫੋਰਸ ਚੀਜ਼ ਹੁੰਦੇ ਜਿਹੜੇ।
ਹਾਂ ਨੇਵੀ ਚ ਉਹ ਟ੍ਰੇਨਿੰਗ ਵਾਸਤੇ ਗਿਆ ਹੈਗਾ ਕਹਿੰਦਾ ਪੰਜ ਵਜੇ ਅਗਰ ਅਸੀ ਗਰਾਊਂਡ ਚ ਨਾ ਪਹੁੰਚੀਏ ਨਾ ਤੇ ਸਾਨੂੰ ਡੰਡੇ ਪੈਂਦੇ ਹੈਗੇ। ਅਸੀਂ ਗਿਆ ਨੌ ਤੋਂ ਦਸ ਦਾ ਸਾਨੂੰ ਬ੍ਰੇਕਫਾਸਟ ਮਿਲਦਾ ਅਗਰ ਦਸ ਤੋਂ ਪੰਜ ਹੋ ਜਾਏ ਨਾ ਦਸ ਪੰਜ ਵੀ ਹੋ ਜਾਏ ਤੇ ਬ੍ਰੇਕਫਾਸਟ ਨਹੀਂ ਮਿਲੇਗਾ। ਹਾਂ ਸਤਿ ਸ੍ਰੀ ਅਕਾਲ ਜੀ। ਗ ਮਿਲ ਬੜ